ਹਾਂਜੀ ਸਤਿ ਸ੍ਰੀ ਅਕਾਲ।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
ਠੀਕ ਹੈ ਜੀ ਵਧੀਆ ਤੁਸੀਂ ਦੱਸੋ ਆਪਣੇ
ਬਸ ਵਧੀਆ ਹੋਰ ਕੀ ਕਰਦੇ ਪਏ ਸੀ।
ਕੁਛ ਨੀ ਜਰਾ ਆਣ ਵਾਲੀ ਸੀ ਹੁਣੇ ਅੱਜ ਲੇਟ ਹੋ ਗਏ ਸੀ ਥੋੜੇ ਹੁਣ ਲੇਟ ਗਏ ਆ ਲੰਮੇ ਪੈ ਗਏ ਆ ਥੋੜ੍ਹੀ ਦੇਰ ਮੈਂ ਕਿਹਾ ਪਿੱਠ ਸਿੱਧੀ ਕਰ ਲਈਏ।
ਅੱਛਾ
ਸਾਰਾ ਦਿਨ ਕੰਮ ਕਰ ਕਰਕੇ ਥੱਕ ਜਾਏ ਉਹ ਬੰਦਾ ਥੋੜੀ ਦੇਰ ਲੰਮਾ ਵੀ ਪੈਣਾ ਜਰੂਰੀ ਹੋ ਜਾਂਦਾ ਐ।
ਹਾਂਜੀ ਹਾਂਜੀ। ਮੈਂ ਤਾਂ, ਬਸ ਮੈਂ ਤੁਹਾਨੂੰ ਦੱਸਣਾ। ਮੈਂ ਕੁਛ ਨਹੀਂ ਫਰੀ ਹੋਈ ਸੀ ਹੁਣੇ ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਮਿਲਾਵਾਂ ਦਸਾਂ। ਮੈਂ ਤੁਹਾਡੇ ਘਰ ਪਰਸੋਂ ਆਈ ਸੀ ਜਦੋਂ। ਤੁਸੀਂ ਮੈਨੂੰ ਪਕੌੜੇ ਖਵਾਏ ਸੀ ਗੋਭੀ ਦੇ, ਆਲੂ ਦੇ, ਨਾਲ
ਹਾਂਜੀ ਹਾਂਜੀ, ਹਾਂਜੀ।
ਘਰ ਮੈਂ ਲੈ ਕੇ ਤੇ ਆ ਗਏ ਓਹੀ ਤੇ ਦੱਸਣਾ ਐ ਇੰਨੇ ਸਵਾਦ ਸਾਰਿਆਂ ਨੂੰ ਲੱਗੇ। ਤੁਸੀਂ ਤੇ ਪੈਕਿੰਗ ਵੀ ਬਹੁਤ ਜ਼ਿਆਦਾ ਕਰਕੇ ਦੇ ਤੀ ਮੈਨੂੰ।
ਤੇ ਹੋਰ ਫੇਰ ਬੰਦਾ ਮੇ ਨਾ ਚਲੋ ਤੁਸੀਂ ਖਾ ਕੇ ਗਏ ਹੋ ਹੁਣ ਘਰ ਜਿਹੜੇ ਬੈਠੇ ਨੇ ਤੁਸੀਂ ਤੇ ਇੱਥੇ ਆ ਗਏ ਸੀ ਉਹਨਾਂ ਨੇ ਕਿਥੋਂ ਖਾਣਾ ਸੀ ਤੇ ਇਸ ਕਰਕੇ ਮੈਂ ਪੈਕ ਕਰ ਤੇ ਸੀ। ਮੈਂ ਕਿਹਾ ਚਲੋ ਉਹ ਵੀ ਸਵਾਦ ਵੇਖਣਗੇ। ਤੇ ਇਸ ਕਰਕੇ ਕਰ ਦਿੱਤੇ ਸੀ, ਹੋਰ ਸੁਣਾਓ?
ਕੈ ਰੀ ਸੀ ਬੱਚੇ ਹਮ- ਹਮ। ਬਹੁਤ ਸਵਾਦ ਲੱਗੇ ਬੱਚਿਆਂ ਨੂੰ ਬੱਚੇ ਕਹਿੰਦੇ ਨੇ ਮੰਮਾ ਇਹ ਕਿੰਨੇ ਬਣਾਏ ਨੇ ਮੈਂ ਕਿਹਾ ਬਾ ਮੈਂ ਆਂਟੀ ਜੀ ਦੇ ਘਰ ਗਈ ਸੀ ਤੇ ਉਹਨਾਂ ਨੇ ਮੈਨੂੰ ਚਲੋ ਕ ਬਣਾਏ ਤੇ ਮੈਂ ਉਹਨਾਂ ਨੇ ਪੈਕ ਵੀ ਤੁਹਾਡੇ ਵਸਤੇ ਕਰਕੇ ਦੇਤੇ। ਕਹਿੰਦੇ ਹੁਣ ਉਹ ਆਂਟੀ ਜੀ ਨੂੰ ਕਹਿਣਾ ਸਾਡੇ ਘਰ ਵੀ ਬਣਾ ਕੇ ਜਾਇਆ ਕਰਨ।
ਨਹੀਂ ਆਂਟੀ ਨੂੰ ਬੁਲਾਉਂਦੇ ਪਏ ਨੇ ਘਰ ਉਹਨਾਂ ਨੂੰ ਕੋ ਤੁਸੀਂ ਵੀ ਤੇ ਆ, ਉਹ ਵੀ ਤੇ ਆ ਸਕਦੇ ਨੇ। ਓਹ ਆਉਣ ਖਾ ਗਏ ਸੀ ਇਸੀ ਬਹਾਨੇ ਚਲੋ ਬੱਚੇ ਤੇ ਤੁਹਾਡੇ ਬਿਲਕੁਲ ਵੀ ਨੀ ਆਉਂਦੇ ਹੈਗੇ। ਤੂਸੀ ਤੇ ਚਲੋ ਫੇਰ ਚੱਕਰ ਲਾ ਗਏ ਹੋ ਕਹਿਣ ਕੈ ਤੇ ਬੱਚੇ ਦੇ ਬਿਲਕੁਲ ਵੀ ਨੀ ਆਉਂਦੇ ਐਸੀਂ ਬਾਨੇ ਮਿਲ ਜਾਣ ਕਰਨਗੇ ਮੈਨੂੰ ਵੀ। ਬੜਾ ਚਿਰ ਹੋ ਗਿਆ ਉਹਨਾਂ ਨੂੰ ਵੀ ਦੇਖਿਆ ਹੋਇਆ।
ਬਸ ਬੱਚੇ ਦੀ ਪੜਾਈਆਂ ਵੱਡੀਆਂ ਹੋ ਗਈਆਂ ਹੁਣ ਫੇਰ ਟਿਊਸ਼ਨਾਂ ਫੇਰ ਟੁ ਛੁੱਟੀ ਮਿਲਦੀ ਨਹੀਂ ਐ ਸਾਰਾ ਦਿਨ ਬੱਚਿਆਂ ਦਾ ਟਿਊਸ਼ਨ ਇੱਕ ਟਿਊਸ਼ਨ ਜਾਂਦੇ ਨੇ, ਫੇਰ ਦੂਸਰੀ ਜਾਣਗੇ, ਫੇਰ ਤੀਸਰੀ ਜਾਣਗੇ।
ਹਾਂ ਏਹ ਤੇ ਹੈ ਹੀ ਏ। ਬੱਚੇ ਵੱਡੇ ਹੋ ਜਾਣ ਫੇਰ, ਬਿਜੀ਼ ਹੋ ਜਾਣਦਾ ਏ।
ਘਰ ਤੇ ਪੜਦੇ ਨੀ ਫੇਰ ਜਿੰਮ ਸ਼ੁਰ ਚਲੇ ਜਾਂਦੇ ਨੇ ਰਾਤੀ ਅੱਠ ਸਾਢੇ ਅੱਠ ਨੌਂ ਵੱਜ ਗਏ
ਅੱਛਾ ਜਿੰਮ ਵੀ ਜੁਆਇਨ ਕਰ ਲਿਆ ਨੇ? ਅੱਜ ਕੱਲ ਬੱਚਿਆਂ ਨੂੰ ਪਤਾ ਨੀ ਬਹੁਤ ਜ਼ਿਆਦਾ ਕਰੇਜ਼ ਹੋ ਗਿਆ ਦੇ ਜਿੰਮ ਦਾ। ਸਾਰੇ ਬੱਚੇ ਕਹਿਣਗੇ ਜਿਮ ਜਾਨਾ ਐ ਜਿਮ ਜਾਨਾ ਐ ਹਾਂ। ਬੋਡੀ ਬਣਾਉਣ ਦੀ ਬੜੀ ਜੇਰ ਲੱਗੀ ਹੋਈ ਹੈ ਅੱਜ ਕੱਲ ਦੇ ਮੁੰਡਿਆਂ ਨੂੰ। ਹੁਣੇ ਓਨੂੰ ਯਾਦ ਆਏਗਾ।
ਥੋੜੀ ਬਹੁਤ ਬਣ ਗਈ ਐ।
ਚਲੋ ਜੀ ਹਾਂ ਏ ਤੇ ਹੈ, ਵੇ ਫੇਰ ਜਾਓ ਤੇ ਫੇਰ ਬੱਚਾ ਤਾਂ ਕੁਛ ਫੈਦਾ ਵੀ ਤੇ ਹੋਣਾ ਚਾਹੀਦਾ ਬਣਨੀ ਤੇ ਚਾਹੀਦੀ ਐ ਫੇਰ ਏ ਤੇ ਹੈ ਹੀ ਏ।
ਹਾਂਜੀ ਓਹਨੂੰ ਸ਼ੌਕ ਹੈਗਾ ਨਾ ਬੜਾ ਜ਼ਿਆਦਾ।
ਆਹ ਫੇਰ ਦੇਖੋ ਵੇਖੀ ਹੋ ਜਾਂਦਾ ਏ ਦੇਖੋ ਫਰੈਂਡ ਸਰਕਲ ਵੀ ਕੁੱਛ ਐਸਾ ਹੁੰਦਾ ਨਾ ਬੱਚਿਆਂ ਦਾ। ਜਿਵੇਂ ਹੁਣ ਉਹਨਾਂ ਦੇ ਵੀ ਓਦੇ ਫਰੈਂਡਸ ਕਰਦੇ ਹੋਣਗੇ ਤੇ ਉਹਣਾ ਨੂੰ ਦੇਖ ਕੇ ਓਹਨੂੰ ਵੀ ਉਹ ਆਉਂਦਾ ਹੋਏਗਾ ਕਿ ਚਲੋ ਮੈਂ ਵੀ ਜੁਆਇਨ ਕਰਾਂ। ਇਹ ਤੇ ਹੈ ਹੀ ਐ ਚਲੋ ਅੱਛੀ ਗੱਲ ਹੈ ਆਪਣੇ ਤਰੀਕੇ ਨਾ ਕੀਤਾ ਜਾਏ ਨਾ ਜਿਮ ਤੇ ਅੱਛਾ ਵੀ ਐ ਫੈਦਾ ਵੀ ਦਿੰਦਾ ਹੈਗਾ ਐ। ਇੰਸਟਰਕਸ਼ਨ ਉਹਨਾਂ ਦੀਆਂ ਮਨੋ ਪੂਰੀਆਂ ਸਹੀ ਤਰਾ ਕਰੋ ਤੇ ਬਹੁਤ ਫੈਦੇਮੰਦ ਹੀ ਐ ਹਾਂਜੀ ਨਹੀਂ ਕਰਦਾ ਐ ਮੇਰਾ ਤੇ ਕਰਦਾ ਐ ਹਜੇ ਵੀ ਛੋ । ਤਾ ਜਾਂਦਾ ਵੇ
ਤੇ ਫੇਰ ਤੁਸੀਂ ਜਿਹੜਾ ਉਹਨੂੰ ਇੱਕ ਪੋ੍ ਅ ਪ੍ਰੋਟੀਨ ਪਾਊਡਰ ਆਉਂਦਾ ਹੈ
ਹਾਂਜੀ ਦੇਖੋ ਮੈਂ ਤੇ ਕਰਨੀ ਆ ਮਨਾ ਮੈਂ ਤੇ ਉਹਨੂੰ ਮਨਾ ਕਰਨੀ ਆ ਮੈਂ ਕਿਆ ਪਰ ਮੇਰਾ ਬੇਟਾ ਜਿਹੜਾ ਨਾ ਕਈ ਵਾਰੀ ਮੰਗਵਾ ਵੀ ਲੈਂਦਾ ਜੇ ਓਨਲਾਈਨ ਮੰਗਾ ਲੈਂਦਾ ਜੇ ਨਹੀਂ ਮੁੜਦੇ ਬੱਚੇ ਕਹਿੰਦੇ ਨੇ ਇਹਦੇ ਨਾ ਮੰਮੀ ਕੁੱਛ ਨੀ ਹੁੰਦਾ ਹਾਂ ਤੇ ਮੰਗਾ ਤੇ ਲੈਂਦੇ ਹੁਣ ਕੀ ਕਰੀਏ ਬੱਚੇ ਮੁੜਦੇ ਹੀ ਨੀ ਮੇਰੇ ਨੇ ਤੇ ਮੰਗਾਇਆ ਕਿੰਨੀ ਵਾਰੀ ਮੰਗਾਇਆ ਤਿੰਨ ਚਾਰ ਵਾਰੀ ਮੰਗਾਏ ਨੇ ਕਿੰਨੇ ਕਿੰਨੇ ਡੱਬੇ ਖਾਲੀ ਕਰ ਦਿੰਦਾ ਤੇ ਮੈਂ ਸਗੋਂ ਮਨਾ ਕਰਨੀ ਆ ਹਾਂ ਆ ਨਹੀਂ ਮੈਂ ਬ ਬਸ ਕਹਿੰਦਾ ਬਸ ਉਹਦੇ ਜਿਹੜੇ ਉੱਥੇ ਟ੍ਰਰੇਨਰ ਲੱਗੇ ਹੋਏ ਨੇ ਨਾ ਫੇਰ ਉਹ ਵੀ ਕਹਿੰਦੇ ਨੇ ਲਗਾਓ ਲਗਾਓ ਦੇਖੋ ਬੱ ਚਿਆਂ ਨੂੰ ਵੀ ਪਤਾ ਨੀ ਕੀ ਵੈਮ ਮਨ ਚ ਉਹਨਾਂ ਦੇ ਮਨ ਚ ਹੈਗਾ ਕਿ ਖਰੇ ਕਿੰਨੀ ਸਾਡੀ ਬੋਡੀ ਬਣ ਜੇਗੀ ਬਲਕਿ ਮੈਂ ਸਮਝਾ, ਨੂੰ ਵੀ ਮੈਂ ਕਹਿੰਦੀ ਹਾਂ ਬਾਜ਼ਾਰ ਦਾ ਕਰਨਾ ਕੋਈ ਘਰ ਦੀ ਪ੍ਰੋਟੀਨ ਖਾ ਲੈ ਤੂੰ ਪ੍ਰੋਟੀਨ ਹੀ ਤੇ ਖਾਣਾ ਹੈ ਨਾ ਘਰ ਦੀ ਚੀਜ਼ਾਂ ਚੋਂ ਖਾਓ। ਹਾਂ ਮੈਂ ਤੇ ਸਮਝਾਇਆ ਬਹੁਤ ਮੇ ਪਰ ਮੇਰੇ ਨੇ, ਤੇ ਸੁਣਿਆ ਨੀ ਉਹਨੇ ਤਾਂ ਦੋ ਤਿੰਨ ਵਾਰੀ ਮੰਗਵਾ ਕੇ ਖਾ ਵੀ ਲਏ ਨੇ,
ਮੈਂ ਤੇ ਹੁਣ ਸਮਾਨ ਇਕੱਠਾ ਕੀਤਾ ਮੈਂ ਕਿਹਾ ਇਹਨੂੰ ਘਰ ਹੀ ਬਣਾ ਕੇ ਦੇਦਾ।
ਅੱਛਾ ਤੇ ਨਹੀਂ ਸਹੀ ਹੈ ਫਿਰ ਫਿਰ, ਸਮਾਨ ਤੁਸੀਂ ਕਿੱਥੋਂ ਪਤਾ ਕੀਤਾ ਫੇਰ ਆ ਪ੍ਰੋਟੀਨ ਵਾਲੇ ਦਾ,
ਹਾਂਜੀ,
ਮੈਂ ਕਿਹਾ ਪ੍ਰੋਟੀਨ ਘਰ ਸਮਾਨ ਕਿਹੜਾ ਤੁਸੀਂ ਫਿਰ ਕਿਹੜਾ ਯੂਜ ਕਰਨ ਲੱਗੇ ਹੋ ਕੀ ਬਣਾ ਕੀਂ ਬਣਾਉਣ ਲੱਗੇ
ਮੈਂ ਤਾਂ ਸਾਰਾ ਲਿਆਈਆਂ ਜੰਝ ਸੌ ਗ੍ਰਾਮ ਬਦਾਮ ਲ ਲਏ,
ਅੱਛਾ
ਖਾਣ ਲਈ ਲਲੇ ਸੌ ਗ੍ਰਾਮ ਤੇ ਭੁੰਨੇ ਹੋਏ ਛੋਲੇ ਲੈ ਲਓ ਸੌ ਗ੍ਰਾਮ,
ਅੱਛਾ,
ਤੇ ਕੱਦੂ ਦੇ ਬੀਜ ਲੈ ਲਓ ਪੰਜਾਹ ਗ੍ਰਾਮ ਲੈ ਲਓ ਕੱਦੂ ਦੇ ਬੀਜ, ਅਤੇ ਅਲਸੀ ਦੇ ਬੀਜ ਲੈ ਲਓ, ਦੋ ਚਮਚ ਲੈ ਲਓ ਅਤੇ ਮੂੰਗਫਲੀ ਲੈ ਲਓ,, ਭੁੰਨੀ ਹੋਈ ਪੰਜਾਹ ਗ੍ਰਾਮ ਅਤੇ ਇਲਾਇਚੀ, ਪਾ ਲੈ ਲਓ ਅਤੇ ਮਿਸ਼ਰੀ ਲੈ ਲਓ,
ਅੱਛਾ ਤੇ ਤੁਹਾਨੂੰ ਕਿੰਨੇ ਦੱਸਿਆ ਹੈ ਸਾਰਾ ਸਮਾਨ ਫੇਰ,
ਦੇਖਦੇ ਰਹਿੰਦੇ ਹਾਂ ਮੋਬਾਈਲਾਂ ਚ ਕੀ ਕਰੀਏ ਬੱਚਿਆਂ ਦਾ ਕੀ ਕੀ ਕਰਨਾ ਪੈਂਦਾ ਸਾਨੂੰ
ਹਾਂ ਜੀ ਕਰਨਾ ਹੀ ਪੈਂਦਾ ਉਹੀ ਨਾ ਮਾਵਾਂ ਵੀ ਤੇ ਵਿਚਾਰੀਆਂ ਕੀ ਕਰਨ, ਆਪਣੇ ਉਹਨਾਂ ਨੂੰ ਤੇ ਫਿਕਰ ਹੁੰਦੀ ਹੈ ਨਾ ਆਪਣੇ ਬੱਚਿਆਂ ਦੀ ਕਿ ਕੋਈ ਗ਼ਲਤ ਚੀਜ਼ ਨਾ ਖਾਏ ਔਰ ਫਾਇਦੇਮੰਦ ਚੀਜ਼ ਖਾਏ, ਘਰ ਬਣੀ ਚੀਜ਼ ਵਧੀ ਫਾਇਦਾ ਕਿਸੇ ਚੀਜ਼ ਚ ਹੈ ਹੀ ਨਹੀਂ ਹੈ
ਇਹਨੂੰ ਹਲਕਾ ਹਲਕਾ, ਹਾਂਜੀ ਇਹ ਸਾਰਾ ਸਮਾਨ ਲੈ ਕੇ ਨਾ ਉਹਨੂੰ ਰੋਸਟ ਕਰ ਲੋ ਇੱਕ, ਚਮਚ ਘਿਓ ਚ ਕਰ ਲੋ ਜੋ ਵੀ ਕਰਲੋ, ਤੇ ਬਸ ਉਹਨੂੰ, ਮਿਕਸੀ ਚ ਪਾਊਡਰ ਬਣਾ ਲ ਲੋ ਦੁੱਧ ਲਵੋ ਗਰਮ ਦੋ ਚਮਚ ਪਾਓ,
ਹਾਂ ਨਹੀਂ ਵਧੀਆ ਵਧੀਆ ਚੀਜ਼ ਸਾਰੀ ਚੀਜ਼ਾਂ ਤੁਸੀਂ ਵਧੀਆ ਫਾਇਦੇਮੰਦ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਨੇ ਕਿਸੇ ਤਰ੍ਹਾਂ ਵੀ ਜਿਵੇਂ ਵੀ ਜਾਣਗੇ ਬੱਚੇ, ਜਦੋਂ ਜਿੰਮ ਤੋਂ ਆਏ ਫੇਰ ਪੀ ਲਵੇ ਬੱਚਾ, ਇਹ ਸਹੀ ਹੈਗਾ ਹੈ ਬਹੁਤ ਠੀਕ ਹੈਗਾ ਐ, ਵਧੀਆ ਚੀਜ਼ ਆ, ਇਹ ਤੇ ਵੈਸੇ ਵੀ ਇਹ ਆਪ, ਆਪ ਵੀ ਆਪ ਹੀ ਬੰਦਾ ਲੈ ਲਏ ਤੇ ਐਨਰਜੀ ਤੇ ਦੇਖੋ ਚਾਹੀਦੀ ਹੈ ਨਾ, ਸਭ ਨੂੰ ਹੀ ਚਾਹੀਦੀ ਹੈ
ਨਹੀਂ ਅਸੀਂ ਵੀ ਲੈ ਸਕਨੇ ਐ, ਸਾਨੂੰ ਵੀ ਕੀ ਹੈ ਘਰ ਦਾ ਸਮਾਨ ਹੈ ਫਰੈਸ਼ ਸਮਾਨ,
ਬਿਲਕੁਲ ਮੈਂ ਉਹੀ ਕਹਿ ਰਹੀ ਹਾਂ ਫਾਇਦੇਮੰਦ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਤੁਸੀਂ ਦੱਸੀਆਂ ਨੇ ਇਹ ਤੇ ਤੁਸੀਂ ਆਪ ਵੀ ਕਦੀ ਥੋੜਾ ਆਪਣੇ ਆਪ ਨੂੰ ਲੱਗੇਿਆ ਕਿ ਥੋੜੇ ਵੀਕ ਲੱਗ ਰਹੇ ਆ, ਥੋੜੇ ਐਨਰਜੀ ਘੱਟ ਹੋਈ ਜਿਸ ਦਿਨ ਬੰਦਾ ਕਹਿੰਦਾ ਚਲੋ ਅਸੀਂ ਆਹ ਵੀ ਲੈ ਲੈਂਦੇ ਹਾਂ ਇਹ ਵਧੀਆ ਚੀਜ਼ ਹੈ ਹਾਂਜੀ,
ਵੈਸੇ ਤੇ ਦੇਖੋ ਬੱਚੇ ਬਦਾਮ ਵਗੈਰਾ ਤਾਂ ਖਾਂਦੇ ਨਹੀਂ ਇਹੀਓ ਪਾਊਡਰ ਨਾ ਬਣਾ ਕੇ ਰੱਖ ਲੋ
ਹਾਂਜੀ ਨਹੀਂ ਵਧੀਆ ਕੀਤਾ ਤੁਸੀਂ ਬਹੁਤ ਵਧੀਆ,
ਹ ਹਜੇ ਤੇ ਮੈਂ ਬਣਾਇਆ ਦੇਖੋ ਪਹਿਲੀ ਵਾਰੀ ਬਣਾਇਆ ਹੁਣ ਬੱਚੇ ਪੀਂਦੇ ਨਹੀਂ ਪੀਂਦੇ
ਨਹੀਂ ਪੀ ਲੈਣਗੇ, ਇਹ ਦੇਖੋ ਹੈਲਦੀ ਚੀਜ਼ਾਂ ਅਗਰ ਬੱਚੇ ਨੂੰ ਪਤਾ, ਪਰ ਤਾਂ ਨਾ ਕਿ ਇਹ ਇਹ ਸਾਡੇ ਹੈਲਥ ਦੇ ਮਤਲਬ ਅਸਰ ਕਰੇਗੀ ਅਸੀਂ ਸਾਡੀ ਇਹਦੇ ਨਾਲ ਬੋਡੀ ਬਣੇਗੀ ਤੇ ਉਹਦੇ ਜ਼ਰੂਰ ਪੀਣਗੇ ਪਰ ਵੈਸੇ ਵੀ ਇਹ ਟੇਸਟੀ ਚੀਜ਼ਾਂ ਨੇ ਸਾਰੀਆਂ, ਬਿਨਾਂ ਸਵਾਦ ਦੀਆਂ ਚੀਜ਼ਾਂ ਥੋੜ੍ਹੀ ਨੇ ਸਭ, ਸਵਾਦ ਵਾਲੀਆਂ ਨੇ ਦੁੱਧ ਚ ਪਾ ਕੇ ਪੀਣ ਚ ਪਤਾ ਵੀ ਨੀ ਲੱਗਣਾ ਆਰਾਮ ਨਾਲ ਪੀਤਾ ਜਾਣਾ। ਪੀ ਲੈਣਗੇ ਤੁਹਾਡੇ ਬੱਚੇ, ਤੁਸੀਂ ਹਜੇ ਬਣਾਆ ਹੋ ਹੁਣ ਵੇਖੋ ਬਣਾਣਾ ਤੇ ਪੀਆਣਾ ਫੇਰ ਵੇਖਣਾ ਉਹਨੂੰ ਤੇ ਉਮੀਦ ਹੈ, ਕਿ ਪੀ ਲੈਣਗੇ ਬੱਚੇ। ਕਿਉਂਕਿ ਆਪਣੀ ਹੈਲਥ ਬਣਾਉਣ ਦੇ ਚੱਕਰ ਚ ਨਾ ਬੋਡੀ ਬਣਾਉਣ ਦੇ ਚੱਕਰ ਚ, ਬੱਚਿਆਂ ਕੋਲ ਨਾ ਇਹ ਇਹ ਫਾਇਦੇਮੰਦ ਤੇ ਬੱਚੇ ਖਾਂਦੇ ਨੇ ਬੜੀ ਜਲਦੀ।
ਹਾਂਜੀ, ਸਾਡਾ ਛੋਟਾ ਥੋੜ੍ਹਾ ਨਖਰੇ ਵਾਲਾ ਹੈ ਨਾ। ਓਨੁ ਤੇ ਵੈਸੇ ਘਰ ਦੀ ਚੀਜ਼ ਪਤਾ ਨੀ ਮੁਸ਼ਕਿਲ ਹੀ ਖਾਂਦਾ। ਉਹਨੂੰ ਬਾਜ਼ਾਰ ਦਾ ਹੀ ਏ ਪਰ ਮੈਂ ਬਾਜ਼ਾਰ ਦਾ ਲਿਆ ਕੇ ਦਿੰਦੀ ਨਹੀਂ।
ਨਹੀਂ ਸਹੀ ਹੈ, ਜਿੰਨਾ ਅਵੋਇਡ ਕਰਾ ਸਕੋ ਬੱਚਿਆਂ ਨੂੰ ਓਨਾ ਕਰਾਓ। ਏ ਦੇਖੋ ਫਿਰ ਸਾਡੀ ਰਿਸਪੋਂਸੀਬਿਲਿਟੀ ਮਾਵਾਂ ਦੀ ਹੁੰਦੀ ਏ। ਕਿ ਅਸੀਂ ਬੱਚੇ ਨੂੰ ਸਹੀ ਹੈਲਦੀ ਚੀਜ਼ਾਂ ਹੀ ਖਵਾਈਏ। ਸਹੀ ਇਹ ਨਾ ਕਦੀ- ਕਦੀ ਖਾ ਲੋ ਬਾਜ਼ਾਰ ਦੀ ਪਰ
ਹਾਂਜੀ ਹੁਣ ਏ ਪ੍ਰੋਟੀਨ ਪਾਊਡਰ ਆਉਂਦੇ ਹੁਣ ਚੋਕਲੇਟ ਹੀ ਵੀ ਮੇਰੇ ਖਿਆਲ 'ਚ ਆਉਂਦਾ। ਪ੍ਰੋਟੀਨ ਪਾਊਡਰ
ਹਾਂਜੀ ਆਉਂਦਾ ਹੈ, ਮੇਰੇ ਬੇਟੇ ਨੇ ਵੀ ਮੰਗਵਾਇਆ ਸੀ, ਇੱਕ ਵਾਰੀ ਦੋ ਵਾਰੀ ਚੋਕਲੇਟ ਵਾਲਾ ਮੰਗਵਾਇਆ ਸੀ। ਤੇ ਇੱਕ ਦੋ ਵਾਰੀ ਦੂਸਰਾ ਮੰਗਵਾਇਆ ਸੀ। ਤੇ ਖਾ ਉਹਨੇ ਪੀਤੇ ਨੇ, ਮੈਨੂੰ ਤਾਂ ਪਤਾ ਹੈ ਨਾ, ਮਿਲਦੇ ਨੇ ਡੱਬੇ ਓਨਲਾਈਨ ਹੀ ਮੰਗਵਾਏ ਸੀ ਉਹਨੇ
ਮੈਂ ਪਤਾ ਕੀ ਕਰਨਾ ਮੈਂ ਸਾਰਾ ਸਮਾਨ ਪ੍ਰੋਟੀਨ ਲੈ ਲੈਣਾ ਨਾ ਤੇ ਮੈਂ ਉਹਦੇ ਚ ਨਾ ਚੋਕ ਉਪਰ ਪਾਊਡਰ ਪਾ ਦੇਣਾ ਥੋੜਾ ਜਿਹਾ ਉਹੀ ਤੇ ਹੁੰਦੇ ਏ
ਹਾਂ ਕਦੀ, ਕਦੀ, ਕਦੀ ਚੋਕੋ ਪਾਊਡਰ ਪਾ ਕੇ ਪਿਆ ਦਿੱਤਾ। ਕਦੀ ਇਹ
ਹੋਰ ਇੱਕ ਚਮਚ ਦੁੱਧ ਚ ਚਾਕਲੇਟ ਪਾਊਡਰ ਪਾਲੋ। ਤੇ ਦੋ ਚਮਚ ਉਹ ਪਾ ਲਓ।
ਹਾਂ ਟੇਸਟ ਬਦਲ, ਬਦਲ ਕੇ ਦਿੰਦੇ ਰਹੋਗੇ ਨਾ ਤੇ ਫੇਰ ਬੱਚੇ ਪੀ ਲੈਣਗੇ ਹਾਂਜੀ ਹਾਂਜੀ ਇਹ ਤੇ ਹੈਗੀ ਏ।
ਹਾਂਜੀ ਹੁਣ ਏਹੀ ਏ।
ਔਹੀ ਬੱਚਿਆਂ ਦੀ ਸੁਣਨੀ ਪੈਂਦੀ ਹੈ, ਜਿਵੇ ਬੱਚੇ ਕਹਿਣ ਊੰਵੇ ਖਾਣਾ ਦੇਣਾ ਪੈਂਦਾ ਵੇ ਉਹਨਾ ਨੂ ਕੀ ਕਰੀਏ।
ਹਾਂਜੀ, ਹੁਣ ਜਿਹੜਾ ਏਹ ਵੇ ਦੁੱਧ 'ਚ ਮਤਲਬ ਸ਼ੇਕ ਬਣਾ ਲਓ ਇਹਦਾ ਦੋ ਚਮਚ ਮਿਕਸੀ ਚ ਲਵੋ
ਹਾਂਜੀ, ਹਾਂ ਸ਼ੇਕ ਵੀ ਬਣ ਸਕਦਾ ਬਣ ਸਕਦਾ ਬਿਲਕੁਲ।
ਦੋ ਚਮਚ ਦੇਖੋ ਚਮਚ ਇਹ ਲੈ ਲਓ ਪ੍ਰੋਟੀਨ ਪਾਊਡਰ ਦੇ ਤੇ ਮਿਕਸੀ 'ਚ ਪਾ ਲੋ ਤੇ ਇੱਕ ਬਨਾਨਾ ਪਾ ਲਓ
ਹਾਂ ਬਨੈਨਾ ਸ਼ੇਕ ਤੇ ਵੈਸੇ ਕਹਿੰਦੇ ਪੀਣਾ ਚਾਹੀਦਾ ਜਿੰਮ ਜਿਹੜੇ ਜਾਂਦੇ ਨੇ ਨਾ ਮੇਰਾ ਬੇਟਾ ਤੇ ਬਨੈਨਾ ਸ਼ੇਕ ਆ ਕੇ ਪਹਿਲੇ ਬਨਾਨਾ ਸ਼ੇਕ ਹੀ ਪੀਂਦਾ ਏ, ਫੇਰ ਹੋਰ ਕੁਛ ਨਾਲ ਕਦੀ ਪਨੀਰ ਲੈ ਏਗਾ ਉਹ, ਖਾ ਲੇਗਾ, ਕਦੀ ਕੁਛ ਕਰਦਾ ਰਹਿੰਦਾ ਹੈ ਆਪਣੇ ਆਪ ਹੀ ਹੂਣ ਤੇ ਔਹ ਵੱਡਾ ਹੋ ਗਿਆ ਨਾ ਆਪੇ ਹੀ ਕਰਦਾ ਰਹਿੰਦਾ।
ਏਹ ਵੀ ਹੈਲਦੀ ਹੈ, ਜੇ ਪ੍ਰੋਟੀਨ ਪਾਊਡਰ ਤੁਸੀ ਬਣਾਇਆ ਇੱਕ, ਬਨਾਨਾ ਲੈ ਲਓ, ਤੇ ਦੋ ਚਮਚ ਇਹ ਹੈ, ਪਾਓ ਤੇ ਉਹਦੇ ਵਿੱਚ ਪਾਔ ਇੱਕ ਚੋਕਲੇਟ ਉਹ ਨਹੀਂ ਆੰਦਾ ਪੀਨਟ ਬਟਰ,
ਹਾਂਜੀ ਪੀਨਟ ਬਟਰ ਵੀ ਖਾਂਦਾ, ਮੇਰਾ ਬੇਟਾ ਵੀ ਖਾਂਦਾ ਹਾਂਜੀ, ਹਾਂਜੀ।
ਬਸ ਇੱਕ ਚਮਚ ਉਹ ਪਾ ਲਉ ਅੱਧਾ ਗਲਾਸ ਦੁੱਧ ਪਾਓ ਤੇ ਉਹ ਵੀ ਬਹੁਤ ਹੈਲਦੀ ਹੋ ਜਾਏਗਾ,
ਹਾਂਜੀ, ਹਾਂਜੀ ਖਾਂਦਾ ਮੇਰਾ ਬੇਟਾ ਵੀ ਖਾਂਦਾ ਨਾ ਇਸ ਕਰਕੇ ਮੈਨੂੰ ਪਤਾ ਕੇ ਔਹਨੇ ਤੇ ਕਿੰਨੇ ਹੀ ਪੀਨਟ ਦੇ ਬਟਰ ਦੇ ਅ ਡੱਬੇ ਖ਼ਤਮ ਕਰ ਦਿੱਤੇ ਨੇ। ਦੁਧ ਵਿਚ ਪਾ ਕੇ ਬਨੈਨਾ ਪਾਏਗਾ, ਓਟਸ ਪਾਏਗਾ ਫੇਰ--ਆ
ਪੈਂਦੇ ਨੇ ਵਿੱਚ
ਪੀਨਟਸ ਪਾ ਬਟਰ ਪਾ ਲਏਗਾ ਤੇ ਉਹ ਤੇ ਆਪਣੇ ਆਪ ਕਰਦਾ ਰਹਿੰਦਾ ਵੇ ਹੂਨ। ਹੁਣ ਮੈਂ, ਮੈਂ ਪਹਿਲੇ ਮੈਂ ਬਣਾ ਦਿੰਦੀ ਸਾਂ ਹੁਣ ਮੈਂ ਕਿਹਾ ਹੁਣ ਤੂੰ ਵੱਡਾ ਹੋ ਗਿਆ ਮੈਂ ਹੁਣ ਤੂੰ ਆਪਣੇ ਆਪ ਬਣਾਇਆ ਕਰ ਮੇਰੇ ਕੋਲ ਹੋਰ ਕੰਮ ਬ, ਬਥੇਰੇ ਹੁੰਦੇ ਨੇ ਘਰ ਦੇ ਉਹਨੇ ਇਹ ਤੂੰ ਆਪੇ ਕਰਿਆ ਕਰ ਤੇ ਕਰ ਲੈਂਦਾ ਹੂਣ ਆਪੇ, ਪੇ।
ਹਾਂਜੀ।
ਸਾਨੂੰ ਤੇ ਅਜੇ ਆਪ ਹੀ ਬਣਾ ਕੇ ਦੇਣਾ ਪੈਂਦਾ ਏ ਨਾ। ਸਾਡੇ ਬੱਚੇ ਹਜੇ ਕਿੱਥੇ ਕਰਦੇ ਹੁਨਂ?
ਹਾਂਜੀ।
ਅੱਛਾ।
ਹੋਰ ਸੁਣਾਓ, ਬਸ ਵਧੀਆ, ਆਨਾ ਤੁਸੀਂ ਲਗਾਨਾ ਘਰ ਚੱਕਰ,
ਬਸ ਜੀ, ਜਿੱਦਾ ਬਸ ਘਰ ਚੋਂ ਵੇਲ ਤੇ ਮਿਲੇ ਨਾ, ਆਨ, ਜਾਨ ਤੇ ਮਨ ਤੇ ਬੜਾ ਕਰਦਾ ਵੇ, ਬਸ ਏ ਘਰ ਦੀ ਜਿੰਮੇਦਾਰੀਆਂ ਤੋਂ ਹੀ ਨੀ ਫੁਰਸਤ ਮਿਲਦੀ, ਕੀ ਕਰੀਏ? ਨਹੀਂ ਆਵਾਂਗੀ, ਲਾਵਾਂਗੀ, ਮੈਨੂੰ ਵੀ ਬੜੇ ਦਿਨ ਹੋ ਗਏ ਨੇ, ਸਾਡੇ ਵਾ? ਹਾਂਜੀ, ਹਾਂਜੀ, ਠੀਕ ਐ ਜੀ, ਠੀਕ ਐ,
ਹਾਂਜੀ, ਸਤਿ ਸ਼ੀਅਕਾਲ।
ਸਤ ਸ੍ਰੀ ਅਕਾਲ ਭੈਣ ਜੀ, ਸਤ ਸ੍ਰੀ ਅਕਾਲ।